ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ?
ਹੋਰ ਕੀ ਵਧੀਆ, ਤੁਸੀਂ ਸੁਣਾਓ?
ਮੈਂ ਵੀ ਵਧੀਆ, ਹੋਰ ਕੀ ਕਰਦੇ ਪਏ ਸੀ?
ਬਸ ਕੁਛ ਨੀ ਲੇਟੇ ਹੋਏ, ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ?
ਹਾਂਜੀ-ਹਾਂਜੀ ਸਭ ਵਧੀਆ ਕਿ ਹਾਂਜੀ ਰੋਟੀ ਪਾਣੀ ਖਾ ਲਿੱਤਾ।
ਹੈਲੋ ਹਾਂਜੀ ਆਪਾਂ ਵੀ ਖਾ ਲਿਆ ਵਾ। ਮੈਂ ਤੁਹਾਡੇ ਕੋਲ ਹੁੰਦਾ ਸੀ। ਤੁਹਾਡਾ ਔਨਲਾਈਨ ਤੇ ਔਫਲਾਈਨ ਸ਼ੋਪਿੰਗ ਬਾਰੇ ਕੀ ਵਿਚਾਰ ਏ?
ਔਨਲਾਈਨ, ਫਲਾਈਨ ਸ਼ੋਪਿੰਗ ਬਾਰੇ ਦੇ ਓ ਡਿਪੈਂਡ ਕਰਦਾ ਤੁਸੀਂ ਕਿਸ ਕੈਟੇਗਰੀ ਦੀ ਸ਼ੋਪਿੰਗ ਕਰਦੇ ਪਏ ਹੋ ਜੈਸੇ ਕਿ ਅਗਰ ਤੇ ਤੁਸੀਂ ਲੈਣਾ ਏ ਕੋਈ ਪ੍ਰੋਡਕਟ ਮਤਲਬ ਜੇ ਤੁਸੀਂ ਦੇਖ ਰਹੇ ਹੋ ਜੈਸੇ ਕੋਈ ਮੇਕਅਪ ਦਾ ਸਮਾਨ ਹੋ ਯਾਂ-ਯਾਂ ਆਪਨੇ ਵਾਸਤੇ ਜੈਸੇ ਕੋਈ ਕਿੱਟ ਦੇਖਦੇ ਪਏ ਹੋ, ਫੇਸ਼ੀਅਲ ਕਿੱਟ ਵੈਸਾ ਕੁਛ। ਹੇਨਾ, ਯਾ ਕੋਈ ਟੋਏ ਦੇਖਦੇ ਪਏਓ, ਯਾਂ ਫਿਰ ਕੁਛ ਅ ਮਤਲਬ ਏਦਾਂ ਦੀ ਕੁਛ ਫਿਜੀਕਲ ਜੀ ਚੀਜ਼ ਦੇਖਦੇ ਪਏ ਓ। ਤੇ ਖਿਲੌਨੇ ਵਗੈਰਾ ਹੋ ਗਏ, ਤੇ ਉਹ ਤਾਂ ਤੁਸੀਂ ਔਨ ਨਹੀਂ ਲੈ ਲੋ, ਮਤਲਬ ਜੇ ਤੁਹਾਨੂੰ ਸਹੀ ਰੇਂਜ ਮਿਲਦੀ ਮੇਰੇ ਅਕੋਰਡਿੰਗ
ਨਹੀਂ ਮੇਰੇ ਅਕੋਰਡਿੰਗ ਤੇ ਪਰ ਬੇਕਾਰ ਏ ਕੱਲ ਮੰਨ ਲਓ, ਆਪਾਂ ਮੰਗ ਲੈਂਦੇਂ ਆਂ ਔਨਲਾਈਨ ਹੁੰਨੇ ਸਨ, ਮਤਲਬ ਮੈਂ ਵੈਸੇ ਤੁਹਾਨੂੰ ਇੱਕ, ਮੈਂ ਤੁਹਾਨੂੰ ਇੱਕ ਮਿੰਟ ਆਪਣਾ ਦੱਸ ਰਿਹਾਂ। ਕਿ ਮੰਨ ਲਓ ਆਪਾਂ ਔਨਲਾਈਨ ਬਾਏ ਕਰ ਲੈਣੇ ਆ ਚੀਜ਼ਾਂ ਕੱਲ ਨੂੰ ਸਾਡੇ ਕੋਲ ਆਦੀਆਂ ਟੁੱਟੀਆਂ ਨੀ ਕਰਾਦੀਆਂ ਕੁੱਛ ਵੀ ਆ ਜਾਂਦੀਆਂ, ਆਪਾਂ ਕੁਛ ਕਰ ਨੀ ਨਾ ਸਕਦੇ ਫਿਰ ਉਹਦਾ।
ਕੋਈ ਕਿਓ ਨਹੀਂ ਕਰ ਸਕਦੇ ਨਾ, ਵੀ ਫੰਡ ਪੋਲਸੀ ਦੇਖੋ ਰੀਫੰਡ ਪੋਲਸੀ ਵੀ ਤਾਂ ਹੁੰਦੀ ਹੈ ਨਾ ਰੀਫੰਡ ਪੋਲਿਸੀ ਹੁੰਦੀ ਹੈ, ਰਿਪਲੇਸ ਹੁੰਦੀ ਨਹੀਂ, ਉਹ ਤੇ ਫਿਰ ਦੇਖੋ ਤੁਸੀ ਦੇਖ ਕੇ ਹੀ ਕਰੋਗੇ, ਮੈਨੂੰ ਨੀ ਲੱਗਦਾ ਅੱਜ ਦੇ ਟਾਈਮ ਵਿੱਚ ਕੋਈ ਵੀ ਉਹ ਸਾਈਟ ਤੋ ਸਮਾਨ ਮੰਗਾਏਗਾ, ਜਿੱਥੇ ਵਾਪਸੀ ਨਾ ਹੋਏ, ਯਾ ਰਿਪ ਪਲੇਸਮੈਂਟ ਜਾਂ ਰੀਫੰਡ ਦਾ ਕੋਈ ਸਟਕਚਰ ਨਾ ਹੋਏ। ਜੇ ਕੱਪੜੇ ਦੀ ਤੁਸੀਂ ਗੱਲ ਕਰੋ, ਕੱਪੜਾ ਬਹੁਤ ਰੇਅਰ ਹੁੰਦਾ ਹਾਂ ਜੇ ਅੱਛਾ ਬ੍ਰੈਂਡ ਹੈ। ਤੇ ਤੁਸੀ ਔਨਲਾਈਨ ਲੈ ਸਕਦੇ ਹੋ, ਕਿਉਂਕਿ ਬਰੈਂਡੇਡ ਕੱਪੜੇ ਭਾਵੇਂ ਤੁਸੀ ਸ਼ੋਪ ਤੇ ਜਾ ਕੇ ਲਓ। ਭਾਵੇਂ ਤੁਸੀ ਔਨਲਾਈਨ ਮੰਗਾ, ਉਹ ਸੇਮ ਆਨਗੇ। ਲੇਕਿਨ ਅਗਰ ਤੁਸੀਂ ਏਦਾਂ ਹੀ ਕੋਈ ਥਰਡ ਪਾਰਟੀ ਤੋਂ ਲੈਂਦੇ ਪਏ ਹੋ ਤੇ ਉਹਦਾ ਕੋਈ ਬੈਨੀਫਿਟ ਨੀ ਐ, ਉਹ ਤਾਂ ਦਿਖਾਏ ਰੱਖ ਦਾ ਕੋਈ ਕੱਪੜਾ ਆਦਾ ਕੋਈ ਹੋਰ ਕੱਪੜਾ ਹੈ। ਤੇ ਓਹਦੇ ਚ ਪ੍ਰੋਬਲਮ ਆਉਂਦੀ ਏ, ਇਸ ਕਰਕੇ ਮੈਂ ਕੱਪੜਿਆਂ ਦੇ ਵਿਚ ਤੇ ਕਦੀ ਫੋਲੋ ਨਹੀਂ ਕੀਤਾ। ਓਨਲਾਈਨ ਸ਼ੋਪਿੰਗ ਕਦੀ ਨੀ ਕੀਤੀ, ਓਹ ਮੈਂ ਔਫਲਾਈਨ ਹੀ ਲੈਨਾ ਪਸੰਦ ਕਰਦੀ ਹਾਂ।
ਓਹੀ ਹੋ ਰਿਹਾ ਨਾ, ਪਰ ਉਹ ਔਫਲਾਈਨ ਜ਼ਿਆਦਾ ਵਧੀਆ ਸੀ, ਸਾਰੇ ਬੰਦੇ ਕਾਰੋਬਾਰ ਵਧੀਆ ਕਰ ਰਹੇ ਸੀ ਆਪਣਾ ਔਨਲਾਈਨ ਆਉਨ ਨਾਲ ਨਾ ਥੋੜਾ ਫਰਕ ਪੈ ਗਿਆ ਮਾਰਕੀਟ ਵਿਚ, ਲੋਕੀ ਵੀ ਆਲਸੀ ਬਣ ਗਏ ਆਂ।
ਦਿੱਕਤ ਕੀ ਹੈ ਨਾ, ਦੇਖੋ ਹਰ ਚੀਜ ਦੀ, ਜਿੱਹਦਾਂ ਆਪਾਂ ਕਹਿੰਨੇ ਆ ਨਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਇਦਾ ਹੀ ਹਰ ਚੀਜ ਦੀ ਦੋ ਸਾਈਡ ਏ। ਇੱਕ ਸਹੀ, ਮਤਲਬ ਉਹਦੇ ਕੁਛ ਪੋਜ਼ਿਟਿਵ ਪੁਆਇੰਟਸ ਵੀ ਐਂ। ਤੇ ਇੱਕ ਗ਼ਲਤ ਉਹਦੇ ਕੁਛ ਨੈਗੇਟਿਵ ਪੁਆਇੰਟਸ ਵੀ ਹੈ ਹੁਣ ਓਨਲਾਈਨ ਦੇ ਨਾਲ ਏ ਚੀਜ਼ ਪੋਜ਼ਿਟਿਵ ਹੋ ਗਈ। ਕਿ ਹਰ ਬੰਦੇ ਨੂੰ ਜਗਾਹ ਲੈਣ ਦੀ ਲੋੜ ਨੀ ਐ। ਤੁਸੀ ਕੰਮ ਚਲਾਨਾ, ਤੁਸੀ ਆਪਨੇ ਘਰੋਂ ਵੀ ਚਲਾ ਸਕਦੇ ਓ। ਤੁਆਨੂੰ ਜਰੂਰੀ ਨੀ ਕਿ ਤੁਸੀ ਮਾਰਕੀਟ ਦੇ ਵਿੱਚ ਸ਼ੋਪ ਲੋ। ਸ਼ੋਪ ਵੀ ਫਿਰ ਉਸ ਜਗਾਹ ਤੇ ਲੋ, ਜਿੱਥੇ ਚਿਰੀ ਚਲਦੀ ਪਈ ਐ। ਹੈਨਾ, ਤੇ ਉੱਥੇ ਤੁਆਡਾ ਖਰਚਾ ਬਚ ਗਿਆ। ਔਨਲਾਈਨ ਚਲਾਓਗੇ ਜਿੱਥੋਂ ਮਰਜੀ ਆਪਣਾ ਕੰਮ ਚਲਾ ਰਹੇ ਓ ਲੋਕ ਕਿ ਪਬਲਿਕ ਆ ਰਈ ਐ। ਸਮਾਨ ਖਰੀਦ ਰਈ ਐ। ਪ੍ਰੋਫਿਟ ਆ ਰਿਆ।
ਪ੍ਰਮੋਸ਼ਨਾਂ ਕਰਵਾਉਣੀਆ ਪੈਂਦੀਆਂ ਨਾ ਤੇ ਪ੍ਰਮੋਸ਼ਨਾਂ ਫਰੀ ਤੇ ਹੁੰਦੀਆ ਨੀ। ਹਾ ਜੇੜਾ ਕੰਟੀਏਟਰ ਓ ਵੀ ਤੇ ਕਾਫੀ ਪੈਸੇ ਲੈ ਜਾਂਦਾ ਨਾ
ਤੇ ਇੰਨਾ ਤੁਆਡਾ ਖਰਚਾ ਨੀ ਆਏਗਾ। ਜਿੰਨਾ ਖਰਚਾ ਤੁਹਾਡਾ ਇੱਕ ਦੁਕਾਨ ਪਹਿਲੇ ਜ਼ਮੀਨ ਖ਼ਰੀਦਣ ਤੇ ਫਿਰ ਉਹਨੂੰ ਬਣਾਣ ਤੇ ਪਰ ਫਿਰ ਏਹ ਵੀ ਨੀ ਪਤਾ ਕਿ, ਉੱਥੇ ਮੇਰੇ ਕੋਲ ਓ ਬੰਦਾ ਆਏਗਾ ਵੀ ਨਈ ਆਏਗਾ ਵੀ ਕਿਉਂਕਿ ਲੋਕ ਵੀ ਪਹਿਲੇ ਤੁਸੀਂ ਵੀ ਕੋਈ ਨਵੀਂ ਦੁਕਾਨ ਖੁੱਲਦੀ ਹੋਗੀ ਨਾ ਦਸ ਸਰੀ ਅੱਗੋਂ ਨਿਕਲ ਜਾਂਦੇ ਹੋਵੋਗੇ, ਉੱਥੇ ਹੀ ਜਾਂਦੇ ਹੋੋਗੇ ਜਿੱਥਾਂ ਤੁਸੀਂ ਕੱਪੜਾ ਲੈਂਦੇ ਓ। ਨਾ ਜਿੱਥੋਂ ਤੁਸੀਂ ਸਮਾਨ ਖਰੀਦਦੇ ਹੋ। ਤੇ ਓਸ ਦੁਕਾਨ ਨੂੰ ਨੋਟਿਸ ਕਰਦਿਆਂ ਹੀ। ਇਨਾ ਟਾਈਮ ਲੱਗ ਜਾਂਦਾ ਤੇ ਜਦ ਤੱਕ ਬੰਦਾ ਓਦੀ ਦੁਕਾਨ ਤੇ ਜਾਣਾ ਚਾਂਦਾ। ਤਦ ਤੱਕ ਓ ਬੰਦਾ ਦੁਕਾਨ ਬੰਦ ਕਰ ਚੁੱਕਿਆ ਹੁੰਦਾ।
ਕੰਮ ਨੂੰ ਟਾਈਮ ਤੋਂ ਦੇਣਾ ਪੈਂਦਾ ਐ ਨਾ।
ਫਿਰ ਮੈਂ ਮੈਂ ਉਹੀ ਚੀਜ਼ ਤਾਂ ਕੈਨੀ ਪਈ ਵੀ। ਹਰ ਚੀਜ਼ ਦੀ ਦੋ ਸਾਈਡ ਐ ਪੋਜੀ਼ਟਿਵ ਵੀ ਐ ਨੈਗੇਟਿਵ ਵੀ ਐ।
ਮੇਰਾ ਬਸ ਔਨਲਾਈਨ ਦੇ ਵਿੱਚ ਮੈਂ ਵੇਖਿਆ ਤੇ ਬਸ ਇੱਕੋ ਫੈਦਾ ਮੇਰੀ ਨਜ਼ਰ ਚ ਆ ਰਿਐ। ਕਿ ਮੰਨ ਲਓ ਕੋਈ ਆਪਾ ਚੀਜ਼ ਓਨਲਾਈਨ ਓਰੀਜਨਲ ਮੰਗਾਣੀ ਹੁਣ ਸ਼ੋਪ ਵਗੈਰਾ ਤੇ ਸਾਨੂੰ ਨੀ ਨਾ ਪਤਾ ਨਾਲ ਹੈ। ਜਾਂ ਨਹੀਂ ਐ ਔਨਲਾਈਨ ਆਪਾਂ ਅਗਰ ਹਾਂ। ਉਸੀ ਵੈਬਸਾਈਟ ਤੋਂ ਮੰਗਾਵਾਂਗੇ। ਜੋ ਸਾਨੂੰ ਸੌ ਪ੍ਰਸੈਂਟ ਹੋਏਗਾ। ਕਿ ਓਰਿਜਨਲ
ਹਾਂ-ਹਾਂ ਬਿਲਕੁਲ ਠੀਕ ਐਤਾਂ ਉਹ ਚੀਜ਼ ਉਹੀ ਹੋ ਗੀ ਨਾ ਕਿ ਅਗਰ ਬ੍ਰੈਡ ਤੁਸੀਂ ਕੁੱਜ ਸ਼ੋਪਿੰਗ ਕਰਨੀ ਐ ਹਾਂ ਅਗਰ ਤੁਸੀਂ ਬ੍ਰੈਂਡ ਦੀ ਸ਼ੋਪਿੰਗ ਕਰਨੀ ਐ
ਏਨੀ ਆ
ਬ੍ਰੈਂਡ ਦੀ ਸ਼ੋਪਿੰਗ ਤੁਸੀਂ ਕਰ ਸਕਦੇ ਓ ਬਟ ਅਗਰ ਤੁਸੀਂ ਕੋਈ ਏਦਾਂ ਈ ਨੋਰਮਲ ਕੱਪੜਾ ਲੈਣਾ। ਤੇ ਓਦੇ ਚ ਟਰਸਟ ਨੀ ਕੀਤਾ ਜਾ ਸਕਦਾ ਕਿ ਓ ਸਹੀ ਹੋਏਗਾ ਨਈ ਹੋਏਗਾ ਓ ਔਫਲਾਈਨ ਈ ਜਾਣਾ ਈ ਬੈ ਟਰ ਆ
ਹੂੰ।
ਏਹ ਚੀਜ਼ ਐ ਔਰ ਦੂਸਰਾ ਔਫਲਾਈਨ ਓਦੇ ਵਿੱਚ ਏ ਹੁੰਦਾ ਨਾ ਕਿ ਆਪਾਂ ਮਾਰਕੀਟ ਵਿੱਚ ਵੀ ਥੋੜਾ ਹੋ ਹੁਣ ਕੀ ਐ ਕਿ ਬੰਦਾ ਨਾ ਇੱਕ ਘਰ ਚ ਈ ਰਹਿ ਗਿਆ। ਸਾਰੀ ਫੈਸਿਲਿਟੀ ਓਨੂੰ ਇੱਕ ਚਾਰ ਦੀਵਾਰੀ ਦੇ ਅੰਦਰ ਈ ਮਿਲੀ ਜਾ ਰਹੀ ਐ। ਬਾਹਰ ਨਿਕਲਣਾ ਈ ਨੀ ਚਾਂਦਾ ਹਾਂ। ਉਹ ਬਾਹਰ ਨਿਕਲਣਾ ਈ ਨੀ
ਹੋ ਗਿਆ। ਜੋ ਮਰਜ਼ੀ ਮੰਗਾਲੇ
ਜੀ ਜੀਹਦੀ ਵਜ੍ਹਾ ਤੋਂ ਕੀ ਐ। ਕਿ ਬੰਦਾ ਸੋਸ਼ਲਾਈਜ਼ ਨੀ ਹੁੰਦਾ ਪਿਆ। ਓ ਬਸ ਆਪਣੀ ਚਾਰ ਦੀਵਾਰੀ ਦੇ ਅੰਦਰ ਕੱਲਾ ਆਪਣੇ-ਆਪ ਵਿੱਚ ਈ ਖੁਸ਼ ਐ। ਓਨੂੰ ਦੂਜੇ ਬੰਦੇ ਨਾ ਕੋਈ ਮਤਲਬ ਈ ਨੀ ਐ। ਪਹਿਲੇ ਕੀ ਹੁੰਦਾ ਸੀ। ਕੋਈ ਕਿਸੀ ਨੇ ਸਬਜ਼ੀ ਲੈਣੀ ਐ ਤਾਂ ਸਬਜ਼ੀ ਵਾਲੇ ਕੋਲ ਜਾ ਰਹੇ ਐ। ਫਰੂਟ ਲੈਣਾ ਫਰੂਟ ਵਾਲੇ ਕੋ ਜਾ ਰਏ ਆ। ਦਸ ਬੰਦਿਆ ਨੂੰ ਮਿਲ ਰਏ ਆ। ਬੰਦਿਆਂ ਦੀ ਗੱਲਾਂ ਸੁਣਦੇ ਪਏ ਐ ਤੂੰ ਮਨ ਵੀ ਲੱਗਿਆ ਰਹਿੰਦਾ ਸੀ। ਉਸ ਟਾਈਮ ਟਾਈਮ ਵੀ ਅੱਛਾ ਸੀ। ਅੱਜ ਦੇ ਟਾਈਮ ਦੇ ਵਿੱਚ ਲੋਕ ਬੀਜ਼ੀ ਵੀ ਹੋ ਗਏ ਐ, ਔਰ ਏ ਚੀਜ਼ ਵੀ ਹੋ ਗਈ ਐ।
ਨਹੀਂ, ਪਰ ਆਪਾਂ ਤਾਂ ਹੈਗੇ ਨੀ ਜਾ ਕੇ ਖੁਸ਼ ਮਤਲਬ ਸ ਇਕੱਲੇ ਰਹਿਣਾ ਈ ਪਸੰਦ ਨੀ ਐ। ਕੋਈ ਨਾਲ ਹੋਣਾ ਈ ਚਾਹੀਦਾ ਐ। ਇਕੱਲੇ ਦਾ ਬੰਦਾ ਹੋਵੇਂ ਬੋਰ ਹੋ ਜਾਂਦਾ, ਆਪਾਂ ਮੋੜ ਤੱਕ ਵੀ ਦੇ ਜਾਣਾ ਹੁੰਦਾ, ਕਿਸੇ ਨੇ ਕਿਸੇ ਨੂੰ ਫੋਨ ਕਰਨੇ ਆਪਈ ਸਲਾਹ ਨਾਲ ਗੱਲ ਕਰੇ।
ਹਾਂਜੀ। ਉਹ ਤੁਹਾਡਾ ਪਲੇਸ ਓਦਾਂ ਦਾ ਹੋਏਗਾ, ਨਾ ਤੁਹਾਡੀ ਸੁਸਾਇਟੀ ਓਦਾਂ ਦੀ ਹੋਏਗੀ। ਤੁਹਾਡੇ ਘਰ- ਪਰਿਵਾਰ ਚ ਆਣਾ- ਜਾਣਾ ਹੋਏਗਾ, ਲੋਕ ਆਪਸ ਚ ਵਰਤਦੇ ਹੋਣਗੇ।
ਹੂੰ, ਜਿਹੜੀਆਂ ਸੈਕਟਰ ਵਾਲੀ ਸਾਈਡ ਹੋ ਗ ਇਹਨਾ ਕੋਈ। ਪੜੋਸੀ ਨੂੰ ਪੜੋਸੀ ਦਾ ਨਹੀਂ ਪਤਾ ਹੁੰਦਾ ਕੋਈ ਹੈ ਬਈ। ਹੁਣ ਮੇਰੇ ਪੜੋਸ ਚ ਰਹਿੰਦਾ ਕਿੜਾ ਹੈ, ਉਹ ਕੰਮ ਕੀ ਕਰਦਾ, ਤੇ ਹੁਣ ਜਿਹੜੇ ਸਾਡੇ ਏ ਹੀ। ਲੈ ਜਾਂਦਾ ਨੂੰ ਭਾਵੇਂ ਦੂਜਿਆਂ ਦੇ ਨਾਨਕੇ, ਦਾਦੀਆਂ ਦਾ ਪੋਛ ਲੋ ਉਹ ਵੀ ਦੱਸ ਦੇਣਗੇ ਨਾਨਾ ਇਦਾਂ ਇੱਧਰ ਦਾ, ਉੱਥੇ ਰਹਿੰਦਾ ਹੈ। ਓਦੀ ਮਾਸੀ ਹੋਵੇ, ਉਹਦੀ ਤਾਈਆਂ ਹੋਣ
ਹਾਂਜੀ- ਹਾਂਜੀ ਇਹਹੀ ਚੀਜ਼ ਹੈ ਬਸ, ਔਰ ਉਹ ਇਸ ਕਰਕੇ। ਕਿਵੇ ਬੰਨਿਆ ਸੀ। ਕਿ ਲੋਕ ਬਾਹਰ ਨਿਕਲਦੇ ਸੀ, ਆਪਸ ਚ ਜਾਣ ਪਹਿਚਾਣ ਹੁੰਦੀ ਸੀ। ਬੱਚਿਆਂ ਨੂੰ ਵੀ ਪਤਾ ਰਹਿੰਦਾ ਸੀ, ਕਿ ਕੌਣ ਕਿਹੜਾ ਬੰਦਾ ਹੈ। ਅੱਜ ਕੱਲ ਤੁਸੀਂ ਬੱਚੇ ਨੂੰ ਇਹ ਪੁੱਛਲੋਗੇ, ਉਹਨਾਂ ਨੂੰ ਆਪਣੇ ਹੀ ਨੀ ਪਤਾ, ਕਿ ਕੌਣ ਮੇਰਾ ਰਿਸ਼ਤੇਦਾਰ ਹੈ ਤੇ, ਕੌਣ ਨਹੀਂ।
ਹੂੰ।
ਇਹ ਸਾਰੀ ਚੀਜ਼ਾਂ ਹੋ ਗਈਆਂ। ਹੌਲੀ- ਹੌਲੀ ਮੇਲ ਮਿਲਾਪ ਕੱਟੀ ਜਾਂਦਾ ਪਿਆ। ਰਿਸ਼ਤਿਆਂ ਚੋਂ ਪਿਆਰ ਕੱਟੀ ਜਾਂਦਾ ਪਿਆ। ਸਭ ਆਪਣੇ- ਆਪਣੇ, ਆਪਣੇ ਵਿੱਚ ਮਸਤ ਹੋਈ ਜਾਂਦੇ ਪਿਆ, ਹੁਣ ਬਸ ਦੋ ਹੀ ਚੀਜ਼ਾਂ ਰਹਿ ਗਈਆਂ, ਇੱਕ ਪੈਸਾ ਹੋਣਾ ਚਾਹੀਦਾ ਇੱਕ ਇੱਕ ਬੰਦਾ ਹੋਣਾ ਐ।
ਹੋ ਤਾ ਹੈ ਚਲੋ, ਹੈ ਹੀ ਜ਼ਰੂਰੀ ਹੈ ਨਾ ਬਿਨਾਂ ਪੈਸੇ ਤੇ ਗਤੀ ਨੀ ਹੈ ਬੰਦਾ ਕੁਛ ਵੀ ਕਰਲੇ ਜਿੰਨਾ ਮਰਜ਼ੀ ਕੁਛ ਚੰਗਾ ਹੋਏ ਪੈੜਾ ਹੋਏ ਪਰ, ਪੈਸਾ ਬੜਾ ਹੀ ਜ਼ਰੂਰੀ ਹੈ ਬਿਨਾਂ ਪੈਸਾ ਤੋਂ
ਜ਼ਰੂਰੀ ਤਾਂ ਹੈ ਪਰ ਅੱਜ ਕੱਲ ਨਾ ਬੰਦਾ ਸਿਰਫ਼ ਪੈਸੇ ਦੇ ਪਿੱਛੇ ਭੱਜਦਾ ਪਿਆ, ਸਿਰਫ਼ ਪੈਸਾ ਪਹਿਲੇ ਕੀ
ਪੈਸਾ ਪੈਹੇੇ ਤੇ ਬੰਦਾ ਤਾਂ ਭੱਜਦਾ ਪਿਆ, ਉਹਨੂੰ ਪਤਾ ਮੇਰੇ ਕੋਲ ਪੈਹਾ ਹੋਏਗਾ, ਤਾਂ ਹੀ ਲੋਕੀ ਮੇਰੇ ਆ।
ਹਾਂ ਬਸ।
ਪੈਸਾ ਲੋਕੀ ਵੀ ਤਾਂ ਲੋਕੀ ਛੱਡੋ ਅੱਜ ਟਾਈਮ ਬਿਮਾਰੀਆਂ ਇਨਿਆ ਹੀਂ ਹੈ। ਬੰਦੇ ਨੂੰ ਪਤਾ ਨੀ ਲੱਗਦਾ ਕਦੋਂ ਇੱਥੇ ਖਰਚਾ ਆ ਗਿਆ, ਜਾਂ ਇਦ ਦਾ ਟਾਈਮ ਇਹੋ ਜਿਹਾ ਇੰਨਾ ਖਰਚੀਲਾ ਕੀ ਪੈਸੇਆ ਦਾ- ਪਤਾ ਨੀ ਲੱਗਦਾ ਬੰਦੇ ਕੋ ਉਹ ਕਿੱਥੇ ਜਾ ਰਿਹਾ ਪੈਸਾ।
ਮੰਨ ਲੋ ਪਹਿਲੇ ਨੋਰਮਲ ਇੱਕ ਘਾਰਹਾ ਖਰਚਾ। ਹੁੰਦਾ ਹੀ ਕਿੰਨਾ ਹੀ, ਹੁਣ ਜਿਵੇਂ ਪੁਰਾਣੇ ਦੱਸਦਿਆਂ ਕਿ, ਉਸ ਟਾਈਮ ਸਸਤਾ ਹੁੰਦਾ ਸੀ ਟਾਈਮ। ਅੱਜ ਦੇ ਟਾਈਮ ਨੋਰਮਲੀ। ਘਾਰ ਦਾ ਇੱਕ ਨੋਰਮਲ ਬਿਲਕੁਲ ਸਿੰਪਲ ਘਾਰ ਵੀ ਚੱਲਦਾ ਤੇ, ਹਜ਼ਾਰ ਦੋ ਹਜ਼ਾਰ ਰੁਪਏ ਉੱਡਦੇ ਪਤਾ ਨੀ ਲੱਗਦਾ।
ਹਾਂ ਉਹ ਤਾਂ ਹੈ ਨਾ, ਤੁਸੀਂ ਦੇਖੋ ਪਹਿਲੇ ਬਿਜਲੀ ਕਿੱਥੇ ਸੀ, ਅੱਜ ਕੱਲ ਬਿਜਲੀ ਦੇ ਖ਼ਰਚੇ। ਪਹਿਲੇ ਵਾਸ਼ਿੰਗ ਮਸ਼ੀਨ ਕਿੱਥੇ ਸੀ, ਅੱਜ ਕੱਲ ਵਾਸ਼ਿੰਗ ਮਸ਼ੀਨ ਤੇ ਖਰਚ ਪਹਿਲੇ ਚੁੱਲੇ ਤੇ ਰੋਟੀ ਬਣਦੀ ਸੀ, ਅੱਜ ਕੱਲ ਸਿਲੰਡਰ ਤੇ ਯੂਜ ਹੁੰਦੇ ਪਏ ਆ। ਫੋਨਾ ਦੇ ਖਰਚੇ, ਉਹ ਤੁਹਾਨੂੰ ਹਰ ਵਾਰੀ ਫਿਲ ਕਰਵਾਉਣਾ ਹੈ। ਠੀਕ ਏ, ਤੇ ਔ ਸਾਰੀ ਚੀਜ਼ਾਂ ਹੀ, ਜਦੋਂ ਬੰਦਾ ਹਰ ਇੱਕ ਚੀਜ਼ ਸਾਨੂੰ ਮਾਰਕੀਟ ਤੋਂ ਲਿਆ ਕੇ ਯੂਜ ਕਰਨੀ ਪੈਂਦੀ ਸੀ ਐ, ਘਰ ਦਾ ਆਪਾਂ ਕੁਛ ਯੂਜ ਈ ਨਹੀਂ ਕਰਦੇ ਪਏ। ਖਰਚੇ ਤੇ ਵੱਧਣੇ ਹੀ ਹੈ। ਬੰਦਾ ਜਿੱਥੇ ਪਹਿਲੇ ਮਿਹਨਤ ਕਰਦਾ ਸੀ, ਹੁਣ ਬੰਦਾ ਉਹੀ ਆਪਣਾ, ਪਹਿਲੇ ਕਿ ਸੀ ਕਿ ਬੰਦਾ ਕੰਮ ਕਰਦਾ ਸੀ, ਅੱਜ ਕੱਲ ਬੰਦਾ ਟਾਈਮ ਨੂੰ ਸੇਵ ਕਰਨ ਵਾਸਤੇ ਗੈਜਟਸ ਯੂਜ ਕਰਦਾ। ਪਿਆ। ਤੇ ਟਾਈਮ ਤੋਂ ਉਹਦਾ ਬਾ-
ਕਾਮ, ਕਾਮ ਤੇ ਚਲੋ ਹੁਣ ਵੀ ਕਰਦਾ ਪਿਆ ਉਹ, ਪਹਿਲੇ ਐ ਸੀ, ਹੱਤੀ ਮਹਿਨਤ ਸੀ। ਤੇੁ ਹੁਣ ਦਿਮਾਗੀ ਮਿਹਨਤ ਜ਼ਿਆਦਾ ਹੋ ਗਈ ਏ ਕਿ?
ਬਸ ਏਹ ਹੀ ਨਾ ਏਹ ਚੀਜ਼ਾਂ, ਔਰ ਕਿਤੇ ਨਾ ਕਿਤੇ ਏਹ ਸਾਡੀ ਹੈਲਥ ਨੂੰ ਵੀ ਇਫੈਕਟ ਕਰਦੀਆਂ ਪਈਆਂ। ਪੈਲਾਂ ਅਪਾਂ ਜਿੰਨਾ ਜ਼ਿਆਦਾ ਫਿਜ਼ੀਕਲ ਵਰਕ ਕਰਦੇ ਸੀ, ਸਾਡੀ ਹੈਲਥ ਵੀ ਸਹੀ ਰਹਿੰਦੀ ਸੀ। ਹੁਣ ਆਪਾਂ ਜਿੰਨਾ ਜ਼ਿਆਦਾ ਦੇ ਉਪਰ ਡਿਪੈਂਡ ਹੋ ਗਏ ਆ, ਸਾਡੀ ਹੈਲਥ ਵੀ ਅਫੇ ਟੋ ਰਈ ਏ, ਅੱਜ ਕੱਲ ਛੋਟੇ ਬੱ ਚੇ ਨੂੰ ਵੀ ਦੇਖੋ ਕਿ ਸਾਈਕਲ ਨੀ ਚਲਾਏਗਾ। ਬੋਲੇਗਾ ਮੈਨੂੰ ਐਕਟੀਵਾ ਦੇ ਦੋ। ਆਹੋ। ਤੋਂ ਐਕਸਰਸਾਈਜ਼ ਖਤਮ ਹੋਈ ਜਾਂਦੀ ਪੀ ਏ।
ਹਾਂ।
ਰੁ ਬੀ ਜਿਨ ਕੋ ਹਰ ਵਗਲ
ਜ਼ਰੂਰੀ ਤਾਂ ਹੈ, ਬਟ ਨਾ ਥੋੜਾ ਟਾਈਮ ਦੇ ਨਾਲ। ਜ਼ਰੂਰੀ ਹੈ, ਪਰ ਟਾਈਮ ਦੇ ਨਾਲ, ਹੁਣ ਬ ਚ ਤੁਸੀਂ ਮਾਰਕੀਟ ਦੇ ਵਿੱਚ ਜਾਉਂਗੇ ਛੋਟੇ-ਛੋਟੇ ਬੱਚੇ ਐਕਟੀਵਾ ਚਲਾਉਂਦੇ ਪਏ ਹੋਏਂਗੇ, ਮਤਲਬ ਏਦਾਂ ਸੰਭਲਣੀ, ਉਹਨਾਂ ਕੁਝ ਤੇ ਏਦਾਂ ਹੀ ਲੈ ਕੇ ਨਿਕਲੇ ਹੋਏ ਆ, ਔਨਾਂ ਨੂੰ ਨੀ ਪਤਾ, ਹੁਣ ਜੇ ਕਿੱਥੇ ਵਾੱਜ ਵੂੱਜ ਜਾਏ, ਤੇ ਨੂੰ ਗਲਤੀ ਨਿਕਲਨੀ ਵੱਡੇ ਬੰਦੇ ਦੀ।
ਉਹ ਤੇ ਫੇਰ ਹੈ ਈ ਏ, ਨਈ ਉਹਨਾ ਨੂੰ ਪਤਾ ਹੁੰਦਾ ਵੀ, ਸਾਡਾ ਬੱਚਾ ਪਰ ਅਗਰ ਆਪਾਂ ਸਰਕਾਰੀ ਕੇਸ ਚ ਜਾਂਣੇ ਆ, ਤੇ ਫੇਰ ਉਹ ਬੱਚੇ ਦੀਓ ਗਲਤੀ ਨਿਕਲਣੀ ਏ, ਫੇਰ ਨਈ ਓ ਲੋਕਲ ਆਪਣੀ ਕੱਢ ਸਕਦੇ।
ਹਾਂ
ਔਈ
ਨਈ ਦੇਖੋ ਨਾ, ਜੇ ਬੱਚੇ ਨੂੰ ਹੀ ਬੱਚੇ ਨਿਕਲ ਤਾਂ ਜਾਂਦੇ ਐ, ਹੁਣ ਜੇ ਬੱਚਾ ਈ, ਕਿਸੀ ਨੂੰ ਹਰਟ ਕਰਦੇ? ਯਾ ਬੱਚਾ ਖੁਦ ਹਰਟ ਹੋ ਜਏ? ਤੋ ਉੱਥੇ ਕੀ ਕਰ ਲਏਗਾ ਬੰਦਾ? ਪੇਰੈਂਟਸ ਨੂੰ ਵੀ ਪ ਤੇ ਪੇਰੈਂਟਸ ਉਹਨਾਂ ਨੂੰ ਕੁਛ ਕਹਿ ਸਕਦੇ ਜੇ ਬੱਚੇ ਨੂੰ ਚੋਟ ਲੱਗ ਜਾਂਦੀ ਏ, ਜੇ ਦੂਜੇ ਨੂੰ ਚੋਟ ਲੱਗ ਜਾਂਦੀ ਏ, ਉਹ ਪੇਰੈਂਟਸ ਨੂੰ ਫੜਨਗੇ ਤੁਸੀ ਦਿਤੀ ਕਿਉ?
ਹੂੰ। ਚਲੋ ਅਪਾਂ ਨਾ, ਫੇਰ ਬਾਅਦ ਚੋਂ ਗੱਲ ਕਰਦੇ ਆ ਕਦੀ।
ਹਾਂਜੀ, ਅੱਜ ਤੇ ਸਾਡੀ ਗੱਲ, ਇਸੀ ਟੋਪਿਕ ਤੇ ਹੋ ਗਈ ਆ। ਚਲੋ ਕੋਈ ਨੀ, ਕਰਦੀ ਆ